ਜੀ ਸਤਿ ਸੀ੍ਂ ਅਕਾਲ ਜੀ ਬਸ ਜੀ ਸਭ ਠੀਕ ਐ ਜੀ
ਘਰ ਪਰਿਵਾਰ ਸਭ ਠੀਕ ਐ ਭੈਣ ਜੀ
ਹਾਂਜੀ ਸ਼ੁਕਰ ਐ ਜੀ ਸ਼ੁਕਰ ਐ ਤੁਸੀਂ ਆਪਣਾ ਸੁਣਾਓ ਤੁਹਾਡੀ ਸਿਹਤ ਕਿਸ ਤਰ੍ਹਾਂ ਐ
ਬਸ ਵੀ ਚਲਦੀ ਪੀਏ ਸਿਹਤ ਵੀ ਚਲਦੀ ਪੀਏ ਭੈਣ ਜ ਸਿਹਤ ਵੀ
ਕਿਸ ਤੁਹਾਡੀ ਤਬੀਅਤ ਠੀਕ ਨਹੀਂ ਹੈਗੀ ਤੁਹਾਨੂੰ ਚੱਕਰ ਆ ਰਹੇ ਨੇ
ਹਾਂ ਬਸ ਭੈਣ ਜੀ ਉਹ ਵੀਕਨੈਸ ਬਹੁਤ ਹੋਈ ਪਈ ਐ
ਕੀ ਗੱਲ ਏ ਕਮਜ਼ੋਰੀ ਹੋ ਗਈ ਏ ਕੀ ਹੋਇਆ ਭੈਣ ਜੀ
ਭੈਣ ਜੀ ਉਹ ਤੁਹਾਨੂੰ ਪਤਾ ਤਾਂ ਹੈ ਮੈਂ ਆਟਾ ਊਟਾ ਖਾ ਸਕਦੀ ਨੀ ਫੇਰ ਕਿੱਥੇ ਵਿਆਹ ਸ਼ਾਦੀ ਤੇ ਜਾਂਦੀ ਆਂ ਕੁਛ ਖਾ ਲੈਂਦੀ ਹਾਂ ਤੇ ਫੇਰ ਪਰੇਸ਼ਾਨ ਹੋ ਜਾਂਦੀ ਆਂ
ਓ ਅੱਛਾ ਅੱਛਾ ਭੈਜੀ ਜੀ ਇਹਦਾ ਕੋਈ ਪੱਕਾ ਇਲਾਜ ਕੋਈ ਨੀ ਹੈਗਾ?
ਹਾਂਜੀ?
ਇਹਦਾ ਇਲਾਜ ਨਹੀਂ ਐ ਕੁਛ?
ਇਲਾਜ ਕੋਈ ਨੀ ਏ ਭੈਣ ਜੀ ਪਰਹੇਜ਼ ਹੀ ਹੈਗਾ ਬਸ ਪਰਹੇਜ ਕਰਲੋ ਤੇ ਠੀਕ ਹੈ ਪਰਹੇਜ਼ ਨਾ ਕਰੋ ਤੇ ਫੇਰ ਫੇਰ ਉਸ ਤਰ੍ਹਾਂ ਹੀ ਬਿਮਾਰ ਹੋ ਜਾਨੀ ਆਂ। ਬਾਹਰ ਤੁਹਾਨੂੰ ਪਤਾ ਤੈ ਬਾਹਾਰ ਮਿਲਾਵਟ ਕਰਦੇ ਨੇ ਹੱਥ ਹੂਥ ਲਾ ਦਿੰਦੇ ਨੇ ਫੇਰ ਮੈਨੂੰ ਪਰੇਸ਼ਾਨੀ ਹੋ ਜਾਂਦੀ ਏ ਭੈਣ ਜੀ
ਤੇ ਫੇਰ ਤੁਸੀਂ ਨਾਲ ਆਪਣਾ ਸਮਾਨ ਲੈ ਕੇ ਜਾਂਦੇ ਹੋ ਜਿੱਧਰ ਜਾਂਦੇ ਹੋ?
ਹਾਂ ਲੈ ਕੇ ਹੀ ਜਾਂਦੀ ਹਾਂ ਭੈਣ ਜੀ ਲੈ ਬਿਨਾਂ ਗੁਜ਼ਾਰਾ ਨੀ ਮੇਰਾ ਜਿੱਥੇ ਜਾਂਦੀ ਹਾਂ ਨਾਲ ਨਾਲ ਸਮਾਨ ਢੋਂਦੀ ਆ
ਓਏ ਹੋਏ
ਮੈਂ ਕੁਛ ਖਾ ਸਕਦੀ ਨੀ ਸਭ ਕੁਛ ਸਭ ਕੁੱਛ ਆਟਾ ਉ ਸਭ ਲੈ ਜਾਂਦੀ ਹਾਂ ਭੈਣ ਜੀ ਜਿਥੇ ਜਾਣੀ ਤਾਂ ਹੀ ਮੈਂ ਕ ਤ ਬਾਹਰ ਜਾਣਾ ਅਵੋਇਡ ਹੀ ਕਰਨੀ ਆ ਮੈਂ ਜਾਂਦੀ ਨੀ। ਬਾਹਰ ਪਰਹੇਜ਼ ਹੀ ਕਰਦੀ ਹਾ ਬਾਹਰ ਕਿਤੇ ਜਾਣਾ ਹੀ ਨਾ ਪਵੇ ਬਾਹਰ ਚਲੀ ਜਾਂਦੀ ਹਾਂ ਫੇਰ ਪਰੇਸ਼ਾਨ ਹੋ ਜਾਂਦੀ
ਓਹੋ ਨਹੀਂ ਨੀ ਬਾਈ ਤੁਸੀਂ ਆਪਣਾ ਖਿਆਲ ਕਰਿਆ ਕਰ ਕਰੋ ਇੱਕ ਤੇ ਗਰਮੀ ਬਹੁਤ ਐ ਭੈਣ ਜੀ ਪਾਣੀ ਤਾ ਪੂਰਾ ਪਾਣੀ ਪ੍ਰੋਪ ਲਿਆ ਕੋ ਕਰੋ ਅਗਰ ਪਾਣੀ
ਭੈਣ ਜੀ ਮੈਂ ਪਿੱਛੇ ਵਿਆਹ ਤੇ ਗਈ ਸੀ ਮੇਰੀ ਤਬੀਅਤ ਖਰਾਬ ਹੋ ਗਈ ਤੇ ਪਾਣੀ ਦੀ ਕਮੀ ਹੋ ਗਈ ਹਾਈਡਰੇਟ ਡੀਹਾਈਡਰੇਟ ਹੋ ਗਈ ਬੋਡੀ ਮੇਰੀ। ਤੇ ਮੈਂ ਪਰੇਸ਼ਾਨ ਹੋ ਗਈ ਹਾਂ ਪਾਣੀ ਦੀ ਕਮੀ ਹੋ ਗਈ ਮੇਰਾ ਬੀ ਪੀ ਡਾਂਓਨ ਨੀਚੇ ਹੋ ਗਿਆ ਤੇ ਸ਼ੂਗਰ ਵੀ ਮੇਰੀ ਨੀਚੇ ਹੋ ਗਈ। ਤੇ ਮੈਨੂੰ ਪਤਾ ਨੀ ਚੱਲਿਆ ਮੈਂ ਬੇਹੋਸ਼ ਹੋ ਗਈ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ।
ਫੇਰ ਭੈਣ ਜੀ?
ਫੇਰ ਭੈਣ ਜੀ ਉੱਥੇ ਉਹਨਾਂ ਨੇ ਜੋ ਗਾਣੇ ਵਜਾਉਣ ਵਾਲੇ ਹੈਗੇ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਲਾਊਡ ਸਪੀਕਰ ਤੇ ਬੋਲਿਆ ਕਿ ਏਸਤਰ੍ਹਾਂ-ਏਸਤਰ੍ਹਾਂ ਇੱਕ ਕੁੜੀ ਬੇਹੋਸ਼ ਪਈ ਹੋਈ ਏ। ਔਨੂੰ ਦੇਖੋ ਆ ਕੇ। ਫੇਰ ਤਾਂ ਸਾਰੇ ਦੌੜੇ ਆਏ ਤਾਂ ਸਭ ਨੂੰ ਪਤਾ ਲੱਗਿਆ ਫੇਰ ਚੁੱਕ ਕੇ ਮੈਨੂੰ ਹੋਸਪਿਟਲ ਲੈ ਗਏ। ਔਥੇ ਔ ਗੁਲੂਕੋਸ ਚੜਿਆ ਤਾਂ ਹੋੁਸ਼ ਆਯਾ ਮੈਨੂੰ।
ਔ-ਹੋ।
ਬਈ ਥੋੜ੍ਹਾ ਤੁਸੀਂ ਆਪਣਾ ਭੈਣ ਜੀ ਧਿਆਨ ਰੱਖਿਆ ਕਰ ਕਰੋ। ਆਪਣਾ ਖ਼ਾਸ ਖਿਆਲ ਰੱਖੇ ਖਾਣ-ਪੀਣ ਦਾ ਔਰ ਤੁਸੀਂ ਇੱਕ ਤੇ ਨੀਂਦਰ ਪੂਰੀ ਕਰਿਆ ਕਰ ਕਰੋ ਏ ਨੀਂਦਰ ਨਾ ਪੂਰੀ ਕਰਨ ਕਰਕੇ ਵੀ ਏ ਬਿਮਾਰੀ ਤਕਲੀਫ਼ਾਂ ਹੋ ਜਾਂਦੀਆਂ ਨੇ ਭੈਣ ਜੀ। ਏ ਘਬਰਾਹਟ ਵਗੈਰਾ ਜਿਹੜੀ ਜ਼ਿਆਦਾ ਹੁੰਦੀ ਏ ਨਾ ਏਨਾਂ ਗੱਲਾਂ ਤੋਂ ਈ ਜ਼ਿਆਦਾ ਹੋ ਜਾਂਦੀ ਏ, ਜਦ ਤੁਸੀਂ ਪੂਰਾ ਆਰਾਮ ਨਹੀਂ ਕਰਦਾ ਵਾਂ।
ਔ ਉਸ ਦਿਨ ਦੀ ਮੈਂ ਜ ਜਦ ਦੀ ਮੈਨੂੰ ਤਕਲੀਫ਼ ਹੋਈ ਏ ਨਾ ਤਦ ਦੀ ਮੇਰੀ ਤਬੀਅਤ ਖਰਾਬ ਈ ਖਰਾਬ ਏ। ਹੁਣ ਵੀ ਹਲੇ ਵੀ ਸਰੀਰ ਏਨੀ ਕਮਜ਼ੋਰੀ-ਕਮਜ਼ੋਰੀ ਪ ਹੋ ਰਹੀ ਏ। ਐਨਜ ਲੱਗ ਰਿਹਾ ਜੈਵੇਂ ਜ਼ਿਆਦਾ ਦੇਰ ਹੁਨ ਕੰਮ ਨੀ ਹੋ ਪਾਂਦਾ, ਹੁਣ ਮੈਂ ਏਨੀ ਥਕਾਵਟ ਥਕਾਨ ਜੀ ਸ਼ਰੀਰ ਜੀ ਲਗ ਮੈਨੂੰ ਤਦ ਦੀ ਜਿਵੇਂ ਚੱਕਰ-ਚੱਕਰ ਚੜੇ ਨੇ ਜੈਂਵੇਂ
ਥੋੜ੍ਹੀ-ਥੋੜ੍ਹੀ ਦੇਰ ਬਾਦ ਤੁਸੀਂ ਕੁਛ ਨਾ ਕੁਛ ਲਿਆ ਕਰੇ ਕਰੋ।
ਟ ਹੈਗਾ ਐਸਾ ਲੱਗਦਾ ਪਯਾ ਬੀ ਕੱਟ ਏ ਜਿਵੇਂ ਚੌਵੀ ਘੰਟੇ। ਏਨੀ ਗਰਮੀ ਬੜੀ ਏ ਨਾ। ਕੀ ਕਰਾਂ? ਅੰਡੇ ਉੰਡੇ ਵੀ ਨੀ ਖਾਏ ਜਾਂਦੇ।
ਤੇ ਥੋੜ੍ਹਾ ਜਿਹਾ ਅ ਅ ਐ ਬਦਾਮ ਕ ਅ ਹੁੰਦਾ ਪਿਸ ਤਾਂ ਹੁੰਦਾ ਏ ਚੀਜ਼ਾਂ ਥੋੜੀਆਂ ਥੋੜੀ ਮ ਲਲਵੋ ਥੋੜਾ ਜਿਹਾ। ਈਦੇ ਨਾਲ ਵੀ ਬੜਾ ਤਾਕਤ ਆਏਗੀ ਤੁਹਾਨੂੰ। ਗੋਂਦ ਕਤੀਰਾ ਅਬ ਅ ਅ ਅਬ ਰਾਤੀ ਭਿਗੋ ਦਵੋ। ਔਦੇ ਸੇਰੇ ਉਠੋ ਥੋੜਾ ਦੁੱਧ ਪਾਓ, ਥੋੜ੍ਹਾ ਜਿਹਾ ਰੂਹ-ਅਫਜਾ ਪਾਓ ਓਨੂੰ ਖਾਓ ਤੁਸੀ। ਤੁਸੀ ਆਪਣੀ ਖੁਰਾਕ ਦਾ ਖ਼ਾਸ ਖਿਆਲ ਕਰੋ। ਜੇ ਤੁਹਾਡੂ ਸੇਤ ਚ' ਛੋਟਾ ਬੱਚੇ ਨੇ ਤਾਡੇ ਤੁਸੀ ਧਿਆਨ ਰੱਖੋ ਅਪਣਾ। ਸਰੀਰ ਦਾ। ਤੇ ਇਕ ਇੱਕ ਤੇ ਤੁਸੀ ਸਕੂਲ ਦਾ ਤੁਹਾਨੂੰ ਬੜਾ ਚਿੰਤਾ ਰਹਿੰਦੀ ਤੁਹਾਡੇ ਸਕੂਲ ਦਾ ਅ
ਕੀ ਏਨਾ ਹੁਨ ਕੱਚੇ ਹੈਗੇ ਆ ਹਾਲੇ, ਪੱਕੇ ਹੋਏ ਨੀ, ਨੌਕਰੀ ਵੀ ਕੱਚੀ ਏ, ਪੱਕੀ ਤੇ ਹੈ ਨੀ। ਹੁਣ ਚਿੰਤਾ ਐਈ ਲੱਗੀ ਪਈ ਏ ਹੁਣ ਔ ਓਨਾਂ ਨੇ ਪਿਛ ਮਈ ਚ' ਸਾਨੂੰ ਕੱਢ ਦਿੱਤਾ ਸੀ। ਹੁਣ ਜੁਲਾਈ ਚੜਦਾ ਪਿਆ ਹੁਣ ਹੈਗਾ ਕਿ ਬਈ ਹੁਣ ਬੱਚੇ ਦੀ ਫੀਸਾਂ ਭਰਨੀਆਂ ਤਿੰਨ-ਤਿੰਨ ਮਹੀਨੇ ਫੀਸਾਂ ਮੇਰੇ ਸਿਰ ਤੇ ਆਈਆਂ ਪਈਆਂ ਨੇ। ਟਿਊਸ਼ਨ ਦੀ ਫੀਸਾਂ, ਸਕੂਲ ਦੀ ਫੀਸਾਂ, ਵੈਣ ਦੀ ਫੀਸਾਂ। ਹੋਣ ਨੌਕਰੀ ਦੀ ਚਿੰਤਾ ਲੱਗੀ ਪਈ, ਨੌਕਰੀ ਤੇ ਫੋਨ ਆ ਜਾਵੇ ਬੁਲਾ ਲੈਣ, ਤੁਲਾ ਲੈਣ ਤਾਂ ਕੁਛ ਬਣ ਜਾਏ ਜ਼ਰੀਆ, ਹੁਨ ਐ ਚਿੰਤਾ ਲੱਗੀ ਪੀ ਏ।
ਨਈ, ਚਿੰਤਾ ਨਾ ਕਰੋ। ਮਹਾਰਾਜ ਕਰੇਗਾ, ਅੱਛਾ ਈ ਹੋਏਗਾ। ਗੁਰੂ ਕਰੇਗਾ। ਅਰਦਾਸ ਕਰੋ, ਪਾਠ ਕਰੋ।
ਕਿ ਬੁਲਾ ਲੈਣ ਨੌਕਰੀ ਤੇ ਬਸ ਨੌਕਰੀ ਸਾਡੀ ਲੱਗੀ ਰਵੇ। ਅ ਕੱਚਿਆਂ ਦਾ ਐਈ ਤੇ ਹੁੰਦਾ ਨਾ।
ਤੁਹਾਡਾ ਕੰਮ ਤੇ ਟੀ ਪਰ ਜੇੜੀ ਪ ਵੱਡੀ ਪਰਧਾਨ ਹੈਗੀ ਏ ਓ ਤੇ ਤੁਹਾਡੇ ਨਾਲ ਬੜਾ ਲਾਈਕ ਕਰ ਤੁਹਾਨੂੰ ਪਸੰਦ ਕਰਦੀ ਹੈਗੀ ਏ। ਓ ਤੇ ਤਵਾਡੀ ਇੱਜਤ ਬੋਤ ਕਰਦੀ ਏ।
ਫੇਰ ਗਏ ਹਾਂ, ਪਰ ਹੁਣ ਹਾਲੇ ਕੈਂਦੇ ਨੇ ਪੱਕੇ ਕਰਦੇ ਈ ਨੀ ਪਏ ਨੇ।
ਔਰ ਤੁਸੀ ਤੇ ਬੱਚੇਆਂ ਨੂੰ ਮੈਂ ਸੁਣਿਆ ਕਿ ਬੀ ਤੁਸੀ ਕੀਰਤਨ ਵੀ ਸਿਖਾਂਦੇ ਓ।
ਹਾਂਜੀ-ਹਾਂਜੀ। ਓ ਤੇ ਮੈਂ ਭੈਨ ਜੀ ਤੁਹਾਨੂੰ ਪਤਾ ਐ ਹੁਣ ਕੰਮ ਤੇ, ਡਬਲ ਡਬਲ ਕੰਮ ਲੈਂਦੇ ਨੇ, ਨੌਕਰੀਆਂ ਵਾਲੇ ਕੋਈ ਐਵੇਂ ਥੋੜੀ ਤਨਖਾਵਾਂ ਦੇ ਦੇਂਦੇ ਨੇ। ਡ ਡਬਲ ਕੰਮ ਲੈਂਦੇ ਨੇ ਤਾਂ ਤਨਖਾਵਾਂ ਦਿੰਦੇ ਨੇ ਐਂਜ ਥੋੜੀ ਦਿੰਦੇ ਨੇ ਤਨਖਾਵਾਂ।
ਮੈਂ ਤੇ ਸੁਣਿਆ ਤੁਸੀ ਤਰੈ-ਤਰੈ, ਚਾਰ-ਚਾਰ ਕਲਾਸਾਂ ਕੱਠੀਆਂ ਕਰਕੇ ਵੀ ਪੜ੍ਹਾਂਦੇ ਓ। ਏਨੀ ਮੇਹਨਤ ਤੋਸੀ ਕਰਨ ਦੇ ਬਾਵਜੂਦ ਤੇ ਓਨਾਂ ਨੂੰ ਇਓ ਜਿ ਟੀਚਰ ਕਿੱਥੇ ਮਿਲੇਗੀ ਕੋਈ? ਕੋਈ ਨੀ ਮਿਲ ਦੀਆਂ ਅੱਜ-ਕੱਲ। ਅੱਜ-ਕੱਲ ਤੇ ਜੇੜੀਆਂ ਹੁੰਦੀਆਂ ਬਸ ਥੋੜਾ ਜਿਆ ਹਲਕਾ-ਹਲਕਾ ਕੰਮ ਕਰਾਂਦੀਆਂ ਨੇ ਕੰਮ ਪੂਰੇ ਬੱਚੇ ਨੂੰ ਕਰਵਾਂਂਦੀਆਂ ਨੀ। ਤੁਸੀ ਜੇੜਾ ਕੰਮ ਬੱਚੇਆਂ ਨੂੰ ਇੱਕ-ਇੱਕ ਬੱਚੇ ਨੂੰ ਸਮਝਾਣਾ ਇਕ-ਇੱਕ ਬੱਚੇ ਨੂੰ, ਕਾਪ ਕਾਪੀਆਂ ਚ ਲਿਖਵਾਣਾ ਏ ਬੋਤ ਵੱਡੀ ਡੂਟੀ ਹੁੰਦੀ ਏ, ਭੈਣ ਜੀ।
ਕੰਮ ਭੈਣਜੀ ਕਰਾਂਦੇ, ਕੰਮ ਐਨਾ ਵੇ ਪੇ ਪਰ ਬਣਾਓ, ਕੰਮ ਕਰਾਓ, ਛੋਟੀਆਂ ਕਲਾਸਾਂ ਨ ਦੇਖੋ ਫੇਰ, ਅਂ ਕੀਰਤਨ ਸਿਖਾਓ ਫੇਰ ਕੰਪੀਟੀਸ਼ਨਾਂ ਤੇ ਬਾਰ ਲੈ ਕੇ ਜਾਣਾ ਪੈਂਦਾ, ਓ ਵੀ ਲੈ ਜਾਨੇ ਆਂ।
ਏ ਨਾ ਵੈਸੇ ਤਵਾਡੀ ਪ੍ਰਿੰਸੀਪਲ ਨੂੰ ਨਾ ਬਈ ਥੋੜ੍ਹੀ ਤਨਖਾਹ ਵੀ ਵਧਾਵੇ। ਇਹੋ ਜੇ ਟੀਚਰ ਕਿੱਥੇ ਮਿਲਣਗੇ ਓਨਾਂ ਨੂੰ?
ਤਨਖਾਹਾਂ ਭੈਂਜੀ ਬਸ ਵਧਾਂਦੇ ਕਿੱਥੇ ਨੇ? ਇਸੀ ਪਿੱਛੇ ਤੇ ਤਨਖਾ ਵਧਾਣ ਪਿੱਛੇ ਤੇ ਪੜ੍ਹਾਈ ਕਰਦੀ ਪੀਆਂ ਨਾਲ-ਨਾਲ ਕਿ ਪੜ੍ਹਾਈ ਕਰ ਲਾਂਗੇ ਥੋੜ੍ਹੀ ਜਾਦਾ, ਤੇ ਚਲੋ ਤਨਖਾਹ ਵੱਧ ਜਾਏਗੀ। ਪੜ੍ਹਾਈ ਵੀ ਬੜੀ ਔਖੀ ਕਰਦੀ ਹਾਂ ਮੈਂ, ਭੈਣ ਜੀ ਇਹ ਮੈਡਮ, ਭੈਣ ਜੀ, ਮੈਂ ਟੀਚਰਾਂ ਟੀਚਰ ਲਾਈਨ ਦੀ ਪੜ੍ਹਾਈ ਕਰਦੀ ਪਈ ਹਾਂ, ਤਾਂਕਿ ਹੋਰ ਅੱਗੇ ਵੱਡੀ ਟੀਚਰ ਲੱਗ ਸਕਾਂ। ਓਦੀ ਪੜ੍ਹਾਈ ਵੀ ਬੜੀ ਔਖ ਕੀ ਕਰਦੀ ਪਈ ਆ ਭੈਂਜੀ ਹੁਣ, ਘਰ ਤਾਨੂੰ ਪਤੈ ਬੱਚਾ ਪੜ੍ਹਨ ਵਾਲਾ, ਮੇਰਾ
ਹਾਂ, ਘਰ ਦਾ ਕੰਮ ਵੀ ਕਰਨਾ ਹੁੰਦਾ ਅਸੀ
ਬੜਾ ਔਖਾ ਹੋ ਜਾਂਦੈ, ਬੜਾ ਮੁਸ਼ਕ ਔਖੀ ਲੱਗੀ ਪਈ ਆਂ ਕਿ ਕਿਸੀ ਤਰ੍ਹਾਂ ਪੜ੍ਹ ਲਵਾਂ ਤੇ ਕੁੱਛ ਬਣ ਜਾਵੇ, ਤਨਖਾਹ ਵੱਧ ਜਾਵੇ ਥੋੜ੍ਹੀ ਜਈ।
ਏ ਤੇ ਬੋਤ ਅੱਛਾ ਕਰ ਰਹੇ ਹੋ ਮੈਂ ਤੇ ਸੁਣਿਐ ਤੁਸੀਂ ਇੱਕ ਹੋਰ ਕੋਈ ਟੀਚਰ ਟ੍ਰੇਨਿੰਗ ਦਾ ਵੀ ਪਾ ਫਾਰਮ ਭਰ ਦਿੱਤਾ ਹੈਗੈ
ਭਰਿਐ ਭੈਣਜੀ ਹੁਣ ਦਾ ਵੀ ਪੇਪਰ ਦੇਣੈ, ਸਾਰੇ ਕੈਂਦੇ ਨੇ ਜੀ ਓਦੇ ਨਾਲ ਸਰਕਾਰੀ ਨੌਕਰੀ ਲੱਗ ਜਾਂਦੀ ਏ। ਪਰ ਹੁਣ, ਮੈਂ ਕਿਹਾ ਚਲੋ ਉਹ ਵੀ ਟਰਾਈ ਕਰਕੇ ਦੇਖ ਲੈਂਨੇ ਆਾਂ। ਸਰਕਾਰੀ ਨੌਕਰੀ ਲੱਗ ਜਾਏ ਤੇ ਬਹੁਤ ਵਧੀਐ
ਤੇ, ਉਹਦੀ ਵੀ ਪੜ੍ਹਾਈ ਸ਼ੁਰੂ ਕਰ ਦਿੱਤੀ?
ਅਜੇ ਕਿੱਥੇ ਕੀਤ ਤੀ ਭੈਣ ਜੀ, ਅਜੇ, ਅਜੇ ਤੇ ਮੇਰੇ ਪਿਛਲ ਪਹਿਲੀ ਜੇੜੀ ਪੜ੍ਹਾਈ ਏ ਓਦੇ ਪੇਪਰ ਹੈਗੇ ਮੇਰੇ ਜੁਲਾਈ ਵਿੱਚ ਤੇ ਓਦੇ ਜੁਲਾਈ ਪੇਪਰ ਖ਼ਤਮ ਹੋ ਜਾਣਗੇ ਫਿਰ ਓਨੂੰ ਪੜ੍ਹਨਾ ਸ਼ੁਰੂ ਕਰਾਂਗੀ।
ਅੱਛਾ-ਅੱਛਾ, ਤੇ ਮਤਲਬ ਏਹ ਜੇੜੇ ਤੁਸੀਂ ਹੋਰ ਨਵੀਂ ਟ੍ਰੇਨਿੰਗ ਕਰਨੀ ਏ, ਓਹ ਕੇੜੇ ਕੇੜ ਕਦਨ ਤਵਾਡੀ ਹੋਏਗੀ?
ਓ ਸਿਤੰਬਰ ਚ ਪੇਪ ਪੇਪਰ ਹੋਏਗਾ ਭੈਨ ਜੀ ਓਦਾ ਫੇਰ ਓਦਾ ਰਿਜ਼ਲਟ ਆਏਗਾ ਫਰਵਰੀ ਵਿੱਚ ਫੇ ਪਤਾ ਚੱਲੇਗਾ।
ਬਾਈ ਤੋ ਸਾਡੀ ਤੇ ਬੜੀ ਮੇਨਤ ਏ ਭੈਣਜੀ ਦੁੱਧ ਲੈਂਦੇ ਓ ਤੁਸੀਂ ਕੋਈ ਨੀ ਦੁੱਧ ਪੀਆ ਕਰੇ ਕੋ ਦੋਨੋ ਟੈਮ
ਦੁੱਧ ਵੀ ਭੈਣ ਜੀ ਮੈਨੂੰ ਐਲਰਜੀ ਐ ਨਾ ਦੁੱਧ ਵੀ ਮੈਨੂੰ ਹਜ਼ਮ ਘੱਟ ਈ ਹੋਂਦੈ।
ਨਹੀਂ ਬਈ ਫਿਰ ਹੋਰ ਕੋਈ ਡਾਕਟਰ ਕੋਲ ਪੁੱਛੋ। ਐਸੀ ਤਾਕਤ ਵਾਲੇ ਚੀਜ਼ ਤੁਆਨੂੰ ਤੇ ਚਾਈਦੀ ਏ ਦਿਮਾਗ ਵੱਲ ਬ ਇਤਨੀ ਮਿਹਨਤ ਸਕੂਲ ਪੜ੍ਹਾਉਣਾ ਸਕੂਲ ਤੇ ਕੈਦੇ ਨੇ ਟੀਚਰਾਂ ਨੂੰ ਬੈਠਣ ਈ ਨੀ ਦਿੰਦੇ।
ਹਾਂ ਬੈਨਜੀ ਖੜੇ ਰਓ ਸਾਰਾ ਦਿਨ ਬੜਿਆਂ ਨੂੰ ਪੜਾਂਦੇ ਰਓ। ਬੜਾ ਔਖਾ ਐ ਹੁਣ ਐ ਈ ਚਿੰਤਾ ਲੱਗੀ ਐ ਬਸ ਤੁਸੀਂ ਵੀ ਅਰਦਾਸ ਕਰੋ ਕਿ ਫੋਨ ਆ ਜਾਵੇ ਸਾਨੂੰ ਬੁਲਾ ਲੈਣ ਬਸ ਨੌਕਰੀ ਤੇ
ਨਈ ਨਈ ਤੁਆਡੀ ਤੇ ਗੁਰੂ ਕਰੇਗਾ ਓ ਆ ਈ ਜਾਏਗਾ ਤੁਸੀਂ ਤੇ ਏਨੇ ਮੇਨਤੀ ਔਰ ਇਤਨੇ ਇਮਾਨਦਾਰ ਆਦਮੀ ਓ ਤੁਹਾਡੀ ਤੇ ਬਈ ਗੁਰੂ ਰੱਖ ਐ ਤੁਆਡਾ ਤੇ ਐਸੀ ਕੋਈ ਗੱਲ ਨਈ ਹੈਗੀ। ਇਓਜੇ ਏਨਾਂ ਨੂੰ ਟੀਚਰ ਕਿੱਥੇ ਮਿਲੇਗੀ ਭੈਣ ਜੀ। ਜੇੜੀ ਕੈਂਦੀ ਸਵਾਲ ਮੀ ਵੀ ਵੀ ਪੜ੍ਹਾਉਂਦੀ ਏ। ਹਿੰਦੀ ਵੀ ਪੜ੍ਹਾ ਦੇਂਦੀ ਐ ਅਹ ਸੰਗੀਤ ਵੀ ਕਰਵਾ ਦੇਂਦੀ ਐ। ਬੱਚਿਆਂ ਦੀ ਐਕਟੀਵਿਟੀ ਵੀ ਕਰਵਾਂਦੇ ਓ ਤੁਸੀਂ ਇਤਨੇ ਤਾਰੇ ਕੰਮ ਤੁਸੀਂ ਕਰਦੇ ਓ ਸਕੂਲ ਦੇ ਵਿੱਚ ਨਾ ਤਾਂ ਪ੍ਰਿੰਸੀਪਲ ਵੀ ਸੋਚੇਗੀ ਨਾ ਕਿ ਬਈ ਓ ਜੀ ਤੇ ਮੈਡ ਟੀਚਰ ਨੂੰ ਰੱਖਣਾ ਈ ਚਾਈਦਾ ਓਨਾਂ ਨੂੰ ਤੇ ਐਸੀ ਤੁਸੀਂ ਘਬਰਾਓ ਨਈ ਤੁਸੀਂ ਤੇ ਏ ਈ ਸੋਚਦੇ ਰੈਂਦੇ ਹੋਗੇ ਕਿ ਬਈ ਮੈਨੂੰ ਪਤਾ ਨੀ ਬੁਲਾਵਾ ਆਏਗਾ ਕਿ ਨਈ ਆਏਗਾ।
ਨਾ ਹੁਣ ਬੱਚੇ ਦੀ ਫੀਸ ਭਰਨੀ ਸਕੂਲ ਦੀ ਤਿੰਨ ਮਹੀਨਿਆਂ ਦੀ ਫੀਸ ਕੱਠੀ ਹੋਈ ਪਈ ਏ। ਟਿਊਸ਼ਨ ਦੀ ਫੀਸ ਭਰਨੀ ਵੈਨ ਦੀ ਫੀਸ ਭਰਨੀ। ਤਾਨੂੰ ਪਤਾ ਏ ਛੁੱਟੀਆਂ ਹੋਣ ਭਾਵੇਂ ਨਾ ਹੋਣ ਵੈਨ ਵਾਲੇ ਤੇ ਫੀਸ ਲੈਂਦੇ ਈ ਲੈਂਦੇ ਨੇ।
ਭੈਨਜੀ ਤਾ ਫਿਰ ਤੁਸੀਂ ਥੋੜੀ ਡਿਉਟੀ ਆਪਣੇ ਸਰਦਾਰ ਜੀ ਤੇ ਵੀ ਪਾਓ ਨਾ ਸਰਦਾਾਰ ਜੀ ਤੁਹਾਡੇ ਕੁਛ ਨੀ ਕਰਦੇ?
ਘੱਟ ਏ ਓ ਮਸਾਂ ਆਪਣਾ ਗੁਜ਼ਾਰਾ ਕਰ ਲੈਣ ਓਈ ਬੜੀ ਗੱਲ ਹੈਗੀ ਏ।
ਨਈ ਭੈਣ ਜੀ ਤੇ ਬੜਾ ਔਖਾ ਐ ਬਈ ਤੁਆਡਾ ਤੇ ਫਿਰ ਐਸਾ ਕਦ ਤੱਕ ਚੱਲੇਗਾ ਤੁਆਡਾ ਕੰਮ?
ਓ ਆਪਣਾ ਹੀ ਸਿਰ ਧੋ ਲੈਣ ਬਸ ਏ ਈ ਬੜੀ ਗੱਲ ਏ ਓਨਾਂ ਦੇ ਆਪਣੇ ਈ ਨਈ ਪੂਰਾ ਹੁੰਦੇ।
ਏਨੀ ਤਨਖਾਹ ਚ ਤੁਸੀਂ ਕੇ, ਕੇ ਕਰਲੋਗੋ ਜੀ?
ਹਾਂ।
ਥੋੜ੍ਹੀ ਜੀ ਤੇ ਤੁਆਡੀ ਤਨਖਾਹ ਹੈਗੀ ਐ।
ਹਾਂ, ਬੌਤ ਪਰੇਸ਼ਾਨੀ ਹੋ ਜਾਂਦੀ ਐ ਭੈਣ ਜੀ, ਕੀ ਕਰਾਂ?
ਨਈ ਤੁਸੀਂ ਪਰੇਸ਼ਾਨ ਨਾ ਹੋਵੋ, ਪਾਠ ਤੇ ਤੁਸੀਂ ਕਰਦੇ ਈ ਔ ਨਾ ਭੈਣਜੀ ਨੇ ਇੱਕ ਨਿਤਨੇਮ ਪੂਰਾ ਕਰਦੇ ਓ ਭੈਣ ਜੀ ਸਵੇਰੇ?
ਹਾਂਜੀ-ਹਾਂਜੀ।
ਓ ਸੁਖਮਨੀ ਸਾਬ ਦਾ ਪਾਠ ਵੀ ਕਰਦੇ ਔ?
ਹਾਂਜੀ।
ਤੋ ਭੈਣਜੀ ਇੱਕ ਇੱਕ ਪਾਠ ਹੋਰ ਫਾਲਤੂ ਕਰੋ ਜਬਜੀ ਸਾਬ ਦਾ ਪਾਠ ਕਰਕੇ ਨਾ ਅਰਦਾਸਾ ਸੋਜੋ। ਮਹਾਰਾਜ ਜੀ ਅੱਗੇ ਕਿ ਮਹਾਰਾਜ ਮੇਰਾ ਇੱਕ ਘਰ ਅਰਦਾਸ ਕਰ ਮੇਰੇ ਤੇ ਬਈ ਇਸੀ ਨਾਲ ਮੇਰਾ ਗੁਜ਼ਾਰਾ ਹੈਗਾ। ਤੇ ਮੈਨੂੰ ਤੋਂ ਬਾਬਾ ਜੀ ਨੌਕਰੀ ਮੇਰੇ ਤੇ ਲਗਾਓ ਮੈਂ ਨਾ ਉਹੀ ਤੇ ਕਿੱਥਾ ਔਖਾ ਹੋ ਜਾਂਦਾ ਚਲੋ ਦੋ ਪੈਸਾ ਹੱਥ ਚ ਆ ਜਾਂਦਾ। ਕਿਸੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ ਭੈਣ ਜੀ ਅੱਜ ਕੱਲ ਕਿਸੇ ਕੋਲ ਵੀ ਪੈਸਾ ਮੰਗੋ ਤੇ ਕੌਣ ਮਦਦ
ਕੌਣ ਦਿੰਦਾ ਜੇ ਭੈਣ ਜੀ, ਅੱਜ ਕੱਲ ਕੋਈ ਨੀ ਦਿੰਦਾ।
ਬਲਕਿ ਲੋਕ ਭੈਣ ਭਰਾ ਨਾ ਹੱਸ ਮਜ਼ਾਕ ਕਰ ਦਿੰਦੇ ਨੇ। ਕਹਿੰਦੇ ਦੇਖੋ ਜੀ ਉਹਨੇ ਮੰਗਿਆ ਪੈਸਾ ਮੇਰੇ ਕੋਲੋ ਹਾਂ ਮਹਾਰਾਜ ਜੀ ਇਹੋ ਜਿਹੇ ਦਿਨ ਕਿਸੇ ਤੇ ਓਤੇ ਨਾ ਲਿਆਵੇ ਭਾਈ ਬੱਚਾ ਪੜ੍ਹਨ ਨੂੰ ਤੁਹਾਡਾ ਹੁਸ਼ਿਆਰ ਹੈ।
ਹਾਂਜੀ, ਠੀਕ ਹੈਗਾ ਭੈਣ ਜੀ।
ਕੇੜੀ ਕਲਾਸ ਚ ਪੜਦਾ ਵੇ? ਅੱਛਾ ਤੁਸੀਂ ਕਿਹਾ। ਤੇ ਰੋਟੀ ਹੁਣ ਖਾਦੀ ਨੇ ਕੋਈ ਨੀ ਅਜੇ ਰੋਟੀ ਖਾਧੀ ਨੇ। ਤੁਸੀਂ ਰੋਟੀ ਖਾ ਬੈਠੇ ਹੋ?
ਹਾਂਜੀ-ਹਾਂਜੀ, ਅੱਜ ਪਕੌੜੇ ਬਣਾਏ ਸੀ ਭੈਣ ਜੀ ਮੈਂ।
ਓ ਹੋ ਅੱਛਾ। ਠੀਕ, ਕਿਸ ਚੀਜ਼ ਦੇ ਪਕੋ ਹਾਂਜੀ? ਅਸੀਂ ਤੇ ਭੈਣ ਜੀ ਅੱਜ ਪਨੀਰ ਖਾਧਾ। ਹਾਂ ਉਹ ਬੱਚੇ ਕਹਿ ਰਹੇ ਰ ਅਹ ਬੀਜੀ ਬਹੁਤ ਦਿਨ ਹੋ ਗਏ ਤੁਸੀਂ ਤੇ ਸਾਨੂੰ ਰੋਜ਼ ਹੀ ਤੇ ਟਿੰਡੇ ਤੇ ਤੋਰੀ ਤੇ ਕੇ ਅਹ ਲੋਕੀ ਬਣਾ ਦਿੰਦੇ ਹੋ। ਸਾਨੂੰ ਕਦੀ ਅੱਛੀ ਵੀ ਸਬਜ਼ੀ ਬਣਾ ਕੇ ਖਵਾਓ ਫੇਰ ਮੈਂ ਚਲੋ ਅੱਜ ਬੈਠੋ ਅੱਜ ਮੈਂ ਕਿਹਾ ਮੈਂ-ਮੈਂ ਵੀ ਬੱਚਿਆਂ ਨੇ ਕਿਹਾ ਓਮ ਅ ਬੀਜੀ ਤੁਸੀਂ ਪਨੀਰ ਮਟਰ ਬਣਾ ਲੋ ਮੈਂ ਕਿਹਾ ਚਲੋ ਬੱਚੇ ਖ਼ੁਸ਼ ਹੋ ਗਏ ਅੱਧਾ ਕਿੱਲੋ ਪਨੀਰ ਮੰਗਾਇਆ ਭੈਣਾ ਹੋਰ ਪਾਈਆ ਮਟਰ ਮੰਗਾਏ। ਤੇ ਬਣਾਇਆ ਤੇ ਹੁਣ ਰੋਟੀ ਸਾਰਿਆਂ ਨੂੰ ਦਿੱਤੀ ਏ। ਦੇ ਕੇ ਖਵਾਈਏ ਭਾਈ ਖਾਓ ਚਲੋ। ਫੇਰ ਮੈਂ ਕਿਹਾ ਥੋੜਾ ਬੋਹਤ ਆਪਣੀ ਪੜ੍ਹਾਈ ਆਲ ਕਰ ਲਾ।
ਵੀ ਹੈ ਉਹ ਬਾਰਿਸ਼ ਸਰਦਾਰ ਜੀ ਆਏ ਨੇ ਕਹਿੰਦੇ ਬਾਰਿਸ਼ ਹੁੰਦੀ ਪੀਏ ਮੌਸਮ ਬੜਾ ਅੱਛਾ ਹੋ ਰਿਹਾ ਚੱਲ ਪਕੌੜੇ ਬਣਾ ਲੈ। ਫੇਰ ਮੈਂ ਪਕੌੜੇ ਬਣਾ ਲੈ ਮੈ ਕਿਹਾ ਚਲੋ ਪਕੌੜੇ ਬਣਾ ਦੇਣੀ ਆ।
ਹਾਂ ਅੱਜ ਵੈਸੇ ਤਾਂ ਮੌਸਮ ਪ ਬਰਸਾਤ ਹੋਵੇ ਨਾ ਭੈਣ ਜੀ ਤਾਂ ਪੋੜੇ ਹੋਏ, ਮਿੱਠੇ ਪੂੜੇ ਹੋਏ ਅਸੀਂ ਵੀ ਤਾਂ ਇਹੀ ਜਦੋ ਬਰਸਾਤ ਹੁੰਦੀ ਹੈ ਤਾਂ ਸਾਡੇ ਘਰ ਵੀ ਏਹੀ ਬੱਣਦਾ ਭੈਣ ਜੀ।
ਹੋ ਕੰਮ ਤੋਂ ਆਏ ਨੇ ਕਹਿੰਦੇ ਨੇ ਬਰਸ਼ ਬਾਰਿਸ਼ ਹੁੰਦੀ ਪੀ ਏ। ਤੇ ਮੌਸਮ ਬੜਾ ਅੱਛਾ ਹੋ ਰਿਹਾ ਚੱਲ ਪਕੌੜੇ ਤੱਲ ਪਕੌੜੇ ਕਢ ਲੈ।